ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਹੋਰ ਕੀ ਹਾਲ ਏ।
ਠੀਕ ਏ, ਤੁਸੀਂ ਸੁਣਾਓ ਠੀਕ ਔ?
ਹਾਂਜੀ ਵਧੀਆ, ਹੋਰ ਕਿੱਦਾਂ ਸਭ? ਠੀਕ ਠਾਕ।
ਹਾਂਜੀ ਸਭ ਵਧੀਆ, ਹੋਰ ਕੀ ਕਰ ਰਹੇ ਸੀ?
ਮੈਂ ਬਸ ਬੈਠੀ ਸੀ, ਤੇ ਮੈਂ ਕਿਆ ਕਾਲ ਕਰਾਂ। ਕਿੰਨੇ ਦਿਨ ਹੋ ਗਏ ਗੱਲ ਨੀਂ ਹੋਈ।
ਹਾਂਜੀ ਹਾਂਜੀ।
ਹੋਰ ਤੁਸੀਂ ਵਿਜ਼ੀ ਬੜੇ ਰਹਿੰਦੇ ਹੋ।
ਹਾਂ, ਬਸ ਅੱਜ-ਕੱਲ੍ਹ ਬੱਚਿਆਂ ਦੀ ਛੁੱਟੀਆਂ ਨੇਂ ਨਾਂ ਤਾਂ ਕਰਕੇ। ਹੋਰ ਤੁਸੀਂ ਸੁਣਾਓ ਕੀ ਕੀਤਾ।
ਬਸ ਕੁਛ ਨੀਂ। ਮੈਂ ਬਸ ਘੁੰਮਣ ਫਿਰ ਹਾਂਜੀ ਬਿਲਕੁਲ, ਖ਼ਰੀਦੇ ਸੂਟ। ਹਾਂਜੀ।
ਦੇ ਆਫਲਾਈਨ ਲੈਂਦੇ ਹੋ?
ਮੈਂ ਔਨਲਾਈਨ ਈ ਕਰਦੀ ਆਂ ਸ਼ੋਪਿੰਗ, ਤੇ ਹੁਣ ਵੈਸੇ ਉੱਥੇ ਗਏ ਸੀ ਨਾਂ ਜੈਪੁਰ। ਫੇਰ ਮੈਂ ਤਾਂ ਉੱਥੋਂ ਦੀ ਸ਼ੋਪਿੰਗ ਕਰਕੇ ਆਈ ਹਾਂ।
ਅੱਛਾ। ਔਨਲਾਈਨ ਵੈਸੇ ਡਿਸਕਾਊਂਟ ਵਗੈਰਾ ਵਧੀਆ ਮਿਲ ਜਾਂਦਾ ਹੈ ਨਾਂ।
ਹਾਂਜੀ ਉਹੀ ਨਾਂ ਮੈਂ ਤੁਹਾਨੂੰ ਕੋਲ ਕੀ ਪੁੱਛਣਾ ਈ ਸੀ ਮੈਂ ਤਾਂ ਹੀ ਕੌਲ ਕੀਤੀ। ਮੈਂ ਕਿਹਾ ਮੈਂ ਪੁੱਛਿਆ ਬਈ ਤੁਸੀਂ ਸ਼ੋਪਿੰਗ ਵਗੈਰਾ ਬਈ ਕਿਵੇਂ ਕਰਦੇ ਹੋ।
ਮੈਂ, ਮੈਂ ਆਨਲਾਈਨ ਲੈਂਦੀ ਹਾਂ ਵੈਸੇ। ਮੈਂ ਆਨਲਾਈਨ ਲੈਂਦੀ ਹਾਂ, ਐ ਫੇਸਬੁੱਕ। ਤੇ ਨਾ ਕਈ ਆਉਂਦੇ ਨੇ ਜਿਵੇਂ ਆਨਲਾਈਨ ਦੇ ਵੇਸਦੇ ਨੇ ਨਾ ਜਿਵੇਂ ਸੂਟ ਵਗੈਰਾ। ਉਹਨਾਂ ਕੋਲ ਲੈ ਲੈਂਨੀ ਆਂ, ਜਿਵੇਂ ਸੇਲ ਲਗਾਉਂਦੇ ਨੇ ਹੁਣ ਅੱਜ ਕੱਲ੍ਹ ਫਰਸ਼ੀ, ਸਲਵਾਰਾਂ ਵਾਲੇ ਚੱਲਦੇ ਪਏ ਨੇ ਤੇ ਵੈਸੇ ਅਸੀਂ ਅਗਰ ਫੈਬਰਿਕ ਲੈਂਨੇ ਹਾਂ ਫਲਾਈਨ ਫਿਰ ਸਟਿਚ ਕਰੋ ਲੈਸਾਂ ਲਵੋ, ਫਿਰ ਇਹਦੇ ਨਾ ਮਤਲਬ ਕਿ ਕੋਸਟ ਜ਼ਿਆਦਾ ਪੈ ਜਾਂਦੀ ਹੈ। ਹਾਂਜੀ, ਤੇ ਇਸ ਤੋਂ ਅੱਛਾ ਤਾਂ ਰੈਡੀਮੇਡ ਸੂਟ ਦੇ ਨਾ ਔਰ ਆਪਣਾ ਬਰ, ਲੋ ਸੀਤੇ ਸਿਤਾਏ ਆਪਣਾ ਸਾਈਜ਼ ਤੇ ਪਤਾ ਹੀ ਹੁੰਦਾ ਵੇ। ਉਹਦੇ ਅਕੋਰਡਿੰਗ ਲੈ ਲੈਨੇੇ ਹਾਂ ਡਿਸਕਾਊਂਟ ਵੀ ਮਿਲ ਜਾਂਦਾ, ਪਰ ਐਵੇਂ ਕਿ ਦੋਨੋ ਚੀਜ਼ਾਂ ਦੇ ਫਾਇਦੇ ਵੀ ਨੇ ਨੁਕਸਾਨ ਵੀ ਨੇ ਵੈਸੇ, ਇਹ ਏ ਕੀ ਅਗਰ ਅਸੀਂ ਔਫਲਾਈਨ ਲੈਂਨੇ ਹਾਂ ਤੇ ਫੈਬਰਿਕ ਨੂੰ ਅਸੀਂ ਆਪਣੇ ਹੱਥਾਂ ਨਾਲ ਦੇਖ ਦੇਖ ਲੈਂਦੇ ਹਾਂ ਕੁਆਲਿਟੀ ਦਾ ਪਤਾ ਲੱਗ ਜਾਂਦਾ।
ਹਾਂਜੀ, ਇਹ ਤੇ ਹੈ।
ਕਈ ਵਾਰੀ ਕੱਪੜਾ ਐ ਹੁੰਦਾ ਕਿਉਂਕ, ਹੂੰ ਕੱਪੜਾ ਕਈ ਵਾਰੀ ਨਾ ਨੀ ਐਪ ਖਰੀਦੋ ਨਾ ਜਿਵੇਂ ਕਈ ਵਾਰੀ ਲਾਈਨਿੰਗ ਨੇ ਉਹਨਾਂ ਦੀ ਅੱਛੀ ਲੱਗੀ ਹੁੰਦੀ। ਫੈਬਰਿਕ ਨੀ ਅੱਛਾ ਹੁੰਦਾ, ਇਸ ਕਰਕੇ ਜੋ ਸਾਡੇ ਸ਼ਹਿਰ ਹੀ ਬਈ ਦੁਕਾਨਾਂ ਆਉਂਦੀਆਂ ਨੇ ਨੇ ਜਿਵੇਂ ਪੁਰਾਨੀਆਂ ਬੜੀਆਂ ਪੁਸ਼ਤੈਨੀਆਂ ਦੁਕਾਨਾਂ ਨੇ ਉਹਨਾਂ ਤੋਂ ਹੀ ਵੈਸੇ ਮੈਂ ਜ਼ਿਆਦਾ ਲੈਂਦੀ ਹਾਂ, ਤੇ ਦੋ ਤਿੰਨ ਦੁਕਾਨਾਂ ਹੈਗੀਆਂ ਤੁਸੀਂ ਕਿੱਥੋਂ ਲੈ ਰਹੇ ਹੋ?
ਮੈਂ ਦੇਖੋ ਵੈਸੇ ਆਨਲਾਈਨ ਹੀ ਕਰਦੀ ਹਾਂ ਮੈਂ ਵੀ ਸ਼ੋਪਿੰਗ ਜਿਆਦਾ, ਔਰ ਆਨਲਾਈਨ ਦਾ ਐਵੇਂ ਕਿ ਤੇ ਆਉਣਾ ਜਾਣਾ ਨੀ ਪੈਂਦਾ ਬੈਟਰ ਉਹ ਸੁਣਿਆ ਕਿ ਬੰਦਾ ਆਨਲਾਈਨ ਕਰ ਲੈ ਘਰ ਬੈਠੇ ਆ ਵੀ ਜਾਂਦਾ, ਬਿਲਕੁਲ। ਹਾਂਜੀ।
ਹੁੰਦੀ ਪੈਸੇ ਦੀ ਬੱਚਤ ਹੁੰਦੀ ਏ। ਹਰ ਇੱਕ ਚੀਜ਼ ਦੇ ਫ਼ਾਇਦੇ ਨੁਕਸਾਨ ਹੈਗੇ ਨੇ ਵੈਸੇ। ਕਈ ਵਾਰੀ ਮੈਂ ਇੱਕ ਦੋ ਸੂਟ ਮੰਗਵਾਏ ਨੇ ਉਹ
ਹਾਂਜੀ।
ਕਈ ਤੇ ਬੋਆਏ, ਆਨਲਾਈਨ ਵਿੱਚ ਫਿਰ ਪੈਸੇ ਵੇਸਟ ਵੀ ਕਈ ਵਾਰੀ ਹੁੰਦੇ ਨੇ ਸਾਡੇ ਐਸੀ ਗੱਲ ਤੇ ਨਹੀਂ ਏ।
ਉਹੀ ਨਾ ਬਿਲਕੁਲ ਕਈ ਵਾਰ ਰਿਫੰਡ ਵੀ ਨਹੀਂ ਆਉਂਦੇ। ਔਰ ਕਈ ਹੁੰਦੇ ਨੇ ਜਿਨਾਂ ਚ ਰਿਫੰਡ ਵੀ ਹੋ ਜਾਂਦੇ ਨੇ।
ਹਾਂ, ਕਈਆਂ ਦੇ ਰਿਟਰਨ ਦਾ ਆਪਸ਼ਨ ਹੁੰਦਾ ਕਈਆਂ ਦਾ ਨਹੀਂ ਹੁੰਦਾ, ਹੁਣ ਜਿਵੇਂ ਅ ਜਿਵੇਂ ਫੇਸਬੁੱਕ ਵਗੈਰਾ, ਤੇ ਕਰਦੀਆਂ ਨੇ ਨਾ ਇਹ ਰਿਟਰਨ ਨੀ ਲੈਂਦੀਆਂ ਪਰ ਜਿਹੜੀ ਆਨਲਾਈਨ ਐਪਸ ਹੈਗੀਆਂ ਨੇ। ਉਹ ਤੇ ਰਿਟਰਨ ਲੈ ਲੈਂਦੇ ਨੇ ਰਿਫੰਡ ਵੀ ਦੇ ਦਿੰਦੇ ਨੇ ਉਹਨਾਂ ਦੇ ਤੇ ਸਹੀ ਏ।
ਹਾਂਜੀ, ਔਰ ਆਨਲਾਈਨ ਵੈਸੇ ਪੇਜਿਸ ਜਿਹੜੇ ਫੇ ਫੈਸਬੁਕ ਵਗੈਰਾ ਤੇ ਉਹਨਾਂ ਤੇ ਟਰੱਸਟ ਕਰਨਾ ਵੀ ਥੋੜਾ ਔਖਾ ਹੁੰਦਾ ਹੈ, ਇਹਨਾਂ ਐਪ ਸ਼ੁਕਰ ਆ ਤੋਂ ਬੰਦਾ ਮੰਗਵਾ ਵੀ ਲੈਂਦਾ ਏ।
ਐਪਸ ਕਈ ਫੇਮਸ ਐਪਸ ਹੈਗੀਆਂ ਨੇ ਜਿਹੜੀਆਂ ਸਾਰਾ ਇੰਡੀਆ ਯੂਜ ਕਰਦਾ ਪਿਆ ਉਹ ਤੇ ਫਿਰ ਅਸੀਂ ਉਹਨਾਂ ਤੋਂ ਮੰਗਉਂਦੇ ਹਾਂ, ਉਹਨਾਂ ਤਾਂ ਕੋਈ ਦਿੱਕਤ ਨਹੀਂ ਆ, ਵੈਸੇ।
ਉਹਨਾ ਤੋਂ ਮੰਗਾਲੋ ਨਹੀਂ ਪਸੰਦ ਆਇਆ ਸਾਈਜ ਨਹੀਂ ਆਇਆ, ਚੇਂਜ ਕਰ ਲਿਆ ਨਵੇਂ ਬੰਦੇ ਤੋਂ ਮੰ ਥੋੜ੍ਹਾ ਹੁੰਦਾ ਪਰ ਇਹਵੇ ਕਿ ਜੋ ਪਾਰਟੀ ਵੇਅਰ ਕੁਲੈਕਸ਼ਨ ਆੁਦੀ ਹੈ ਨਾ। ਉਹ ਤੇ ਫਿਰ ਆਪਣੀ ਹੀ ਲੈਂਦੇ ਹਾਂ ਆਪਾਂ ਤੇ ਮੈਂ ਤੇ ਆਪਣੇ ਸ਼ਹਿਰ ਤੋਂ ਹੀ ਲੈਂਨੀ ਹਾਂ ਹਾਂਜੀ।
ਹਾਂਜੀ, ਉਹੀ ਨਾ ਏਦੋਂ ਬੰਦਾ ਚਲੋ ਡੇਲੀਵੀਅਰ ਦਾ ਮੰਗਵਾ ਲਿਆ ਕੁਛ। ਜਾਂ ਉਵੇਂ ਮੰਗਵਾ ਲਿਆ ਸਮਾਨ।
ਹਾਂ-ਹਾਂ, ਜਿਵੇਂ ਕੋਲਜ ਜਾਣ ਵਸਤੇ ਔਫਿਸ ਜਾਣ ਵਾਤੇ ਬਸ ਇਹੀ। ਕੱਪੜੇ ਉੱਧਰੋਂ ਸਹੀ ਮਿਲਦੇ ਜੇ ਇਹ ਜਿਹੜੇ ਅਗਰ ਤੁਸੀਂ ਸੋਚੋ ਨਾ ਅਸੀਂ ਬੜੇ ਮਹਿੰਗੇ ਕੱਪੜੇ ਦੂਜੇ ਮੰਗਈ ਲਉ, ਉਹ ਤਾਂ ਆਪਣੇ ਸ਼ਹਿਰ ਚ ਬੜੀਆਂ ਦੁਕਾਨਾਂ ਨੇ।
ਵੀ ਕਈ ਵਾਰ ਤੇ ਨਾ, ਹੁਣ ਜਿੱਦਾਂ ਕੋਈ ਉਹਦੇ ਤੇ ਮੀਰਰ ਵਰਕ ਹੋਏਗਾ ਉਸ ਸ਼ੀਸ਼ੇ ਵਗੈਰਾ ਉਤਰੇ ਹੋਏ ਆਉਂਦੇ ਨੇ ਓਦਾਂ। ਮੋਤੀ ਵਗੈਰਾ ਲੱਗੇ ਹੁੰਦੇ ਨੇ ਉਹ ਵੀ ਨਿਕਲੇ ਹੋਏ ਆਉਂਦੇ ਨੇ।
ਹਾਂ।
ਤੇ ਫੇਰ ਪੂਰਾ ਉਹਨਾ ਨੇ ਪਹਿਲੇ ਪਰੂਫ਼ ਭੇਜਣਾ ਪੈਂਦਾ ਏ, ਫੇਰ ਟਾਈਮ ਵੀ ਲੱਗਦਾ ਐ ਰਿਟਰਨ ਦਾ, ਓਹੀ ਨਾ
ਹੁਣ ਮੈਂ ਪਿੱਛੇ ਸੂਟ ਮੰਗਇਆ ਸੀ ਅਠਾਰਾਂ ਸੌ ਦਾ, ਮੰਗਾ ਲਿਆ ਮੈਂ ਨਵੀ ਐਪ ਤੋਂ ਘਰ ਆਯਾ ਤੇ ਉਹਦੀ ਲਾਈਨਿੰਗ ਇੰਨੀ ਬੇਕਾਰ ਸੀ ਜੇ ਤੇ ਸਾਈਜ਼ ਉਹਦਾ ਇੱਕ ਪੈਂਟ ਦਾ ਛੋਟਾ, ਕਮੀਜ਼ ਦਾ ਖੁੱਲ੍ਹਾ ਮਤਲਬ ਕਿ ਨਾ ਥੋੜਾ ਸੈਟਿਸਫਾਈਡ ਮੈਂ ਜ਼ਿਆਦਾ ਨੀ ਹੁੰਦੀ ਓਨਲਾਈਨ ਸ਼ੋਪਿੰਗ ਤੇ ਨਾ ਔਫਲਾਈਨ ਵੈਸੇ ਮੈਨੂੰ ਸਹੀ ਲੱਗਦੀ ਐ, ਹੂੰ ਪਰ ਇਹ ਏ ਕਿ ਔਫਲਾਈਨ ਲੈ ਲਓ ਫੇਰ ਸਟਿਚਿੰਗ ਬੜੀ ਮਹਿੰਗੀ ਜੇ ਅਨਸਟਿਚ ਦੀ
ਉਹੀ ਨਾ ਔਰ ਅੱਜ-ਕੱਲ੍ਹ ਤਾਂ ਵੈਸੇ ਤੁਹਾਨੂੰ ਪਤਾ ਟਰੈਂਡਿੰਗ ਵਿੱਚ ਕਿੰਨਾ ਕੁਛ ਏ ਫੇਰ ਬੰਦਾ ਉਹ ਜੀ ਚੀਜ਼ ਬਣਵਾਉਣਾ ਚਾਹੁੰਦਾ ਐ ਤੇ ਬਣਦੀ ਨੀ ਏ, ਬਣ ਜੇ ਤੇ ਪੈਸੇ ਇੰਨੇ ਲੈਂਦੇ ਨੇ ਟੇਲਰ
ਉਹੀ ਨਾ ਹੁਣ ਜਿਵੇਂ ਟੇਲਰ ਦੀ ਕਿੰਨੀ ਸਿਲਾਈ ਏ ਜਿੰਨੀ ਆਪਾਂ ਟੇਲਰ ਨੂੰ ਸਟਿਚਿੰਗ ਦੇਣੀ ਇਨੀ ਤੇ ਔਨਲਾਈਨ ਐਪ ਤੋਂ ਉਵੇਂ ਜਾਂ ਸੇਮ ਸੂਟ ਮਿਲ ਜਾਂਦਾ ਵੇ
ਬਿਲਕੁਲ ਔਰ ਉਦਾਂ ਵੈਸੇ ਰੈਡੀਮੇਡ ਸੂਟ ਵੀ ਸਹੀ ਰਹਿੰਦੇ ਨੇ ਬੰਦਾ ਅਗਰ
ਹਾਂ। ਵੈਸੇ ਐ ਵੇ ਕਿ ਰੈਡੀਮੇਡ ਸੂਟ ਜ਼ਿਆਦਾ ਵਧੀਆ ਰਹਿੰਦੇ ਨੇ ਕਿਉਂਕਿ ਦੇਖੋ ਹੁਣ ਸਾਰੇ ਟੇਲਰਾਂ ਕੋਲ ਟਾਈਮ ਤੇ ਹੁੰਦਾ ਨਹੀਂ। ਸਾਰਿਆਂ ਨੂੰ ਕਹਿਣਾ ਪੈਂਦਾ ਜਲਦੀ ਦੇ ਦੇਣਾ, ਜਲਦੀ ਦੇ ਦੇਣਾ। ਹੁਣ ਅੱਗੇ ਰੱਖੜੀ ਆਏਗੀ। ਦੀਵਾਲੀ ਆਏਗੀ, ਸਾਰਿਆਂ ਨੇ ਸੂਟ ਸਵਾਣੇ ਨੇ ਫੇਰ ਉਹ ਸਾਨੂੰ ਪੰਜ-ਪੰਜ, ਛੇ-ਛੇ ਮਹੀਨਿਆਂ ਦਾ ਮਤਲਬ ਐਹ ਹੋ ਜਾਂਦਾ ਨਾ ਸੂਟ ਸਿਪ ਕੇ ਆਦੇ ਹੀ ਨੀ ਕਿਉਂਕਿ ਉਹਨਾਂ ਕੋਲ ਵੀ ਟਾਈਮ ਨੀ ਹੁੰਦਾ ਨਾ ਇੰਨਾ ਉਹ ਵੀ ਕੀ ਕਰਨ
ਬਿਲਕੁਲ, ਉਹੀ ਸਾਰੇ ਤੁਹਾਨੂੰ ਪਤਾ ਟੇਲਰ ਤੇ ਵੈਸੇ ਹੋਰ
ਹਾਂ ਉਹੀ
ਸਹੀ ਰਹਿੰਦਾ ਏ ਪਰ ਬੰਦਾ ਔਨਲਾਈਨ ਮੰਗਵਾਏ ਨਾ। ਤੇ ਹੋਰ ਓਨ ਲਈਨ ਤੋਂ ਨਾਲ ਫਿਰ ਰਿਵਿਊਜ ਵਗਰਾ ਬੰਦਾ ਚੈੱਕ ਕਰਦਾ ਰੇਟਿੰਗ ਚ
ਹਾਂ, ਇਹ ਏ ਕਿ ਰੀਵਿਊਜ਼ ਰੇਟਿੰਗ ਚੈਕ ਕਰਕੇ ਫਿਰ ਹੀ ਮੰਗਾਓ।
ਉਹੀ ਮੈਂ ਆਪ ਇੰਸਟਾ ਤੋਂ ਦੋ ਤਿੰਨ ਪੇਜ ਹੈਗੇ ਨੇ ਉਹ ਉੱਥੋਂ ਦੀ ਮੰਗਾ ਲੈਂਣੀ ਆ। ਕਈ ਵਾਰ ਹੁੰਦਾ ਐ ਜਿੱਦਾਂ ਔਰ ਉਹਨਾਂ ਨੇ ਤੇ ਪੰਜਾਬੀ ਜੁੱਤੀ ਦੀ ਕਲੈਕਸ਼ਨ ਵੀ ਇੰਨੀ ਸੋਨੀ ਪਾਈ ਹੁੰਦੀ ਏ।
ਹਾਂ। ਅੱਜ-ਕੱਲ ਤੇ ਦੇਖੋ ਇੰਸਟਾ ਤੇ ਆਪਾਂ ਸਾਰਾ ਕੁਛ ਨਵਾਂ ਟਰੈਂਡ ਜੋ ਵੀ ਐ, ਸਾਰਾ ਕੁਛ ਆ ਜਾਂਦਾ। ਪੇਜ ਨਾਲੇ ਖੁਲੱ ਜਾਂਦੇ ਨੇ, ਅੱਜ-ਕੱਲ ਤੇ ਇੰਨੀ ਸੁਵਿਧਾ ਹੋ ਗਈ ਏ। ਪਹਿਲੇ ਲੋਕੀ ਕਿਥੇ ਦੁਕਾਨਾਂ ਤੇ ਜਾਂਦੇ ਸੀ ਹੈਨਾ, ਹੁਣ ਜਿਵੇਂ ਕਈ ਲੋਕ ਨਹੀਂ ਜਾ ਪਾਂਦੇ ਟਾਈਮ ਨੀ ਹੁੰਦਾ। ਧੁੱਪ ਏਨੀ ਏ, ਬਾਹਰ ਨਿਕਲਣ ਦਾ ਮਨ ਨੀ ਕਰਦਾ ਤੇ ਬੰਦਾ ਕਈ ਐਪਸ ਤੇ ਇੰਨਾ ਡਿਸਕਾਊਂਟ ਲੱਗਿਆ ਹੁੰਦਾ ਵੇ, ਹੁਣ ਰੱਖੜੀ ਤੇ ਕਿੰਨਾ ਡਿਸਕਾਊਂਟ ਆਏਗਾ। ਹਾਂ।
ਉਹੀ ਰੱਖੜੀ ਤੇ ਸ਼ੋਪਸ ਵਾਲੇ ਵੀ ਲਗਾਂਦੇ ਨੇ ਡਿਸਕਾਊਂਟ ਵੈਸੇ
ਹਾਂ ਹਾਂ ਵੈਸੇ ਰੱਖੜੀ ਵਗੈਰਾ ਤੇ ਨਾ ਓਫਲਾਈਨ ਸ਼ੋਪਿੰਗ ਕਰਨ ਦਾ ਜ਼ਿਆਦਾ ਫਾਇਦਾ ਹੁੰਦਾ ਜੇ।
ਓਹੀ ਬੰਦਾ ਵੈਸੇ ਮਾਰਕੀਟ ਚ ਘੁੰਮਦਾ ਫਿਰਦਾ ਵੇਖਦਾ ਜੇੜੀ ਰੌਣਕ ਲੱਗੀ ਹੁੰਦੀ ਏ। ਔਰ ਓਦਾਂ ਵੀ ਸ਼ੋਪਿੰਗ ਵਗੈਰਾ ਰ ਸਹੀ ਗੱਲ ਏ। ਐਕਸਪਲੋਰ ਕਰ ਔਰ ਨਾਲ ਨਾ ਪਤਾ ਚੱਲਦਾ ਏ ਕੋਈ ਕੀ ਲੈ ਰਿਹਾ ਐ, ਕਿੱਦਾਂ ਦੀ ਚੀਜ਼, ਕੀ ਟਰੈਂਡਿੱਗ ਚੱਲਦਾ।
ਹਾਂ ਓਹੀ ਨਾ ਹੁਣ ਬੇਟੀ ਦਾ ਲਹਿੰਗਾ ਮੰਗਇਆ ਸੀ, ਮੈਂ ਤੇ ਔਨਲਾਈਨ ਮੰਗਇਆ ਮੈਂ। ਤੁਸੀਂ ਮੰਨੋਗੇ ਇੰਨੀ ਮਤਲਬ ਕਿ ਐਪ ਹੈਗੀ ਏ ਉਹ ਮੰਨੀ ਹੋਈ ਪਰ ਤਾਂ ਵੀ ਓ ਨਾ ਜਿਵੇਂ ਹਾਈਟ ਜਾਦਾ ਵੇ ਤੇ ਓ ਲਹਂਗੇ ਦਾਂ ਛੋਟ
ਹਾਂਜੀ।
ਦੇਖੋ ਸਾਡੇ ਵਾਸਤੇ ਤਾਂ ਯੂਜਲੈਸ ਏ ਨਾ, ਹੁਨ ਅੱਛਾ ਜਦੋਂ ਸਵਾਨ ਦਿੱਤਾ ਤਦ ਤੱਕਨ ਓ ਸੈਵਨ ਡੇਜ਼ ਦੇ ਰਿਟਰਨ ਮੰਗਦੇ ਨੇ, ਬਾਦ ਵਿੱਚ ਮੈਂ ਦੇਨ ਗਈ ਤੇ ਪਤਾ ਚੱਲਿਆ ਏ ਓਹਦਾ ਬਨਦਾ ਈ ਨੀ ਪਯਾ, ਓ ਤੇ ਫੇਰ ਨੁਕਸਾਨ ਹੋਇਆ ਨਾ ਉਹੀ ਏ ਦੇਖ ਖੋ ਓਨਲਾਈਨ ਔਰ ਓਫਲਾਈਨ ਸ਼ੋਪਿੰਗ ਦੇ ਆਪਣੇ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ।
ਨੁਕਸਾਨ ਵੀ ਨੇ ਬਿਲਕੁਲ। ਪਰ ਦੇਖਣਾ ਪੈਂਦਾ ਐ ਬੰਦੇ ਨੇ ਕਿ, ਕਿੱਦਾਂ ਸਹੀ ਲੱਗ ਰਿਹਾ ਐ। ਯਾ ਕਿਵੇਂ ਨਈ ਜਿਸ ਟਾਈਮ ਜਿਦੀ ਲੋੜ ਲੱਗੇ ਹਨਾ ਬਾਈ।
ਹਾਂ ਇਹ ਤੇ ਹੈ, ਜਦੋਂ ਟਾਈਮ ਹੋਇਆ ਤੇ ਮਾਰਕੀਟ ਚਲੇ ਗਏ ਜਦੋਂ ਟਾਈਮ ਦੀ ਬੱਚਤ ਕਰਨੀ ਹੋਈ ਤੇ, ਓਨਲਾਈਨ ਮੰਗਵਾ ਲਿਆ। ਹੈਨਾ? ਹੋਰ ਸੁਣਾਓ।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
ਹਾਂਜੀ ਇਸ ਟਾਈਮ ਤੇ ਵੈਸੇ ਈ, ਹਰ ਜਗ੍ਹਾ ਓਈ ਏ।
ਹਾਂਜੀ, ਕਈ ਅਸੀਂ ਅ
ਹੋਰ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
ਹਾਂਜੀ-ਹਾਂਜੀ, ਸੀਜ਼ਨ- ਇਹੀ ਮੈਂ ਵੀ ਜਾਵਾਂਗੀ ਹੁਨ ਮੈਂ ਸੋਚ ਰਹੀ ਆਂ ਰੱਖੜੀ ਹੈ ਨਾ, ਰੱਖੜੀ ਤੋਂ ਪਹਿਲੇ ਜਾਵਾਂਗੀ ਸਾਰੀ ਮੈਂ ਤੇ ਇਸ ਵਾਰ ਸੋਚ ਰਹੀ ਆਂ ਹੁਨ ਔਫਲਾਈਨ ਸ਼ੋਪਿੰਗ ਕਰਾਂ ਔਨਲਾਈਨ ਕਰਕੇ ਨਾ ਹੁਨ ਅਸੀਂ ਵੀ ਅੱਕ ਗਏ ਆ, ਮਾਰਕਿਟ ਗਏ ਬੜਾ ਟਾਈਮ ਹੋ ਗਿਆ ਵੇ। ਹਾਂ ਇਸ ਵਾਰ ਔਫਲਾਈਨ ਕਰ
ਤੁਸੀਂ ਬਿਜੀ ਈਦੇ ਰਹਿੰਦੇ ਹੋ, ਟਾਈਮ ਨੀ ਲੱਗਦਾ ਹੈਗਾ ਤੁਹਾਨੂੰ ਮਾਰਕੀਟ ਵਗੈਰਾ ਦਾ ਵੀ
ਹਾਂ ਬਸ ਦੇਖੋ ਬੱਚਿਆਂ ਨਾਲ ਕਿੱਥੇ ਟਾਈਮ ਲੱਗਦਾ ਵੇ ਬੱਚੇ ਆਂਦੇ ਨੇ ਸਕੂਲੋਂ। ਬਸ ਉਹਨਾਂ ਨੂੰ ਦੇਖ ਲਿਆ, ਫਿਰ ਦੁਪਹਿਰ ਇੰਨੀ ਹੁੰਦੀ ਐ ਥੋੜ੍ਹੀ ਦੇਰ ਸੋ ਸੂ ਲੇਆ। ਬਸ ਕਿੱਥੇ ਟਾਈਮ ਲੱਗਦਾ ਜੇ।
ਔਰ ਅੱਜ-ਕੱਲ੍ਹ ਤੇ ਵੈਸੇ ਇੰਨੀ ਗਰਮੀ ਪੈ ਰਹੀ ਰੈਂਦੀ।
ਬਹੁਤ ਗਰਮੀ ਏ, ਓਈ ਨਾ ਹਾਂਜੀ। ਬਸ ਘਰ ਦੇ ਕੰਮ ਇੰਨੇ ਹੁੰਦੇ ਨੇ ਤੇ ਐ ਸੋਚੀ ਦਾ ਬੰਦਾ ਜੋ ਸ਼ਾਮੀ ਵੇਲਾ ਹੁੰਦਾ ਐ ਚੱਲ ਹੁਨ ਥੋੜੀ ਦੇਰ ਜਦ ਤੱਕ ਟਾਈਮ ਲੱਗਦਾ ਜਾਣ ਦਾ ਬਾਜ਼ਾਰ, ਤਦ ਤੱਕ ਸ਼ੋਪ ਪ੍ ਬੰਦ ਹੋਨ ਵਾਲੀਆਂ ਹੋ ਜਾਂਦੀਆਂ ਨੇ। ਇਸ ਕਰਕੇ ਫੇਰ ਅਸੀਂ ਰਾਤੀ ਆਪਣਾ ਨਲਾਈਨ ਐਪ ਤੋਂ ਹੀ ਸ਼ੋਪਿੰਗ ਕਰ ਲੈਂਣੇ ਹਾਂ ਜਿਹੜਾ ਲੈਣਾ ਹੋਂਦਾ ਵੇ। ਅੱਜ ਕੱਲ੍ਹ ਤੇ ਬੜਾ ਕੁਛ ਖੁੱਲ ਗਿਆ, ਖਾਣ ਦਾ ਸਮਾਨ ਘਰ ਸਾਰਾ ਕੁਛ ਘਰ ਆ ਜਾਂਦਾ ਐ।
ਦਸ ਮਿੰਟ ਚ ਆ ਜਾਂਦੀ ਹਰ ਇੱਕ ਚੀਜ਼ ਜਿੱਦਾਂ ਬਲਿੰਕਿਟ ਕਰੋ ਤੇ। ਇੰਸਟਾਮਾਰਟ ਕਰੋ।
ਓਹੀ ਤੇ ਜੋ ਖਾਣਾ ਜੋ ਪਾਣਾ ਹੈ, ਸਭ ਕੁਛ ਘਰ ਇਹ ਦੇਖ ਦੇਖੋ ਨਾ ਸੋਸ਼ਲ ਮੀਡੀਆ ਦਾ ਏਨਾਂ ਦਾ, ਸਾਰਿਆਂ ਦਾ ਕਿੰਨਾ ਫਾਇਦਾ ਵੇ, ਪਹਿਲੇ ਐਪ ਨੀ ਹੈਗੀਆਂ ਸੀ। ਲੋਕੀ ਕਿੰਨੇ ਪਿੱਛੇ ਹੈਗੇ ਸੀ, ਹੁਨ ਅੱਜ ਕੱਲ੍ਹ ਔਨਲਾਈਨ ਕਿਨ ਕਿਦੇ ਕਾਰਨ ਸਾਰੇ ਕਿੰਨੇ ਅੱਗੇ ਵੱਧ ਗਏ ਨੇ, ਜਿਵੇਂ ਹੂੰ
ਕੁਲ ਹਾਂਜੀ, ਔਰ ਪਤਾ ਔਨਲਾਈਨ ਦੇਖ ਦੇੱਖਣ ਨਾਲ ਨਾ ਜਿੱਦਾਂ ਸੋਸ਼ਲ ਮੀਡੀਆ ਵਗੈਰਾ ਚਲਾਓ ਤੇ ਪਤਾ ਚੱਲਦਾ ਟਰੈਂਡ ਚ ਕੀ ਵੇ, ਓਹੀ ਨੇ ਤੇ ਬੱਚ
ਹਾਂ। ਐ ਤੇ ਹੈ ਪਰ ਐ ਵੇ ਕਿ ਮੈਂ ਸੂਟ ਵੇਖੇ ਸੀ ਔਨਲਾਈਨ, ਫਿਰ ਮੈਂ ਕੱਪੜਾ ਲਿ ਤਾ ਮੈਂ ਲੈਸ ਲੈਣ ਗਈ ਓਈ ਇੰਨੀਆਂ ਮਹਿੰਗੀਆਂ ਆਈਆਂ, ਫਿਰ ਮੈਂ ਸਵਾਏ। ਮਤਲਬ ਕਿ ਮੈਨੂੰ ਇੱਕ ਸੂਟ ਜਿਹੜਾ ਓ ਔਫਲਾਈਨ ਮੈਨੂੰ ਮਤਲਬ ਓਨਲਾਈਨ ਸਸਤਾ ਮਿਲਦਾ ਨਾ, ਇੰਨੇ ਤੇ ਮੇਰੀ, ਫੈਬਰਿਕ ਫੈਬਰਿਕ ਹੀ ਆ ਗਿਆ। ਤੁਸੀਂ ਸੋਚੋ ਸਟੀਚਿੰਗ ਵੀ ਲਗਾਣੀ, ਫਿਰ ਉੱਤੇ ਲੈਸ ਵੀ ਲਗਾਣੀ।
ਕੋਈ ਨੀ ਔਰ ਮਾਰਕੀਟ ਵਿੱਚ ਤੇ ਰੇਟ ਵੀ ਹਾਈ ਹੁੰਦੇ ਨੇੇ, ਏਸ ਜਿਵੇਂ ਕੱਪੜੇ ਦਿੱ
ਬੜੇ ਫੈਬਰਿਕ ਤੇ ਪਤਾ ਨੀ ਬੜੇ-ਬੜੇ ਮਹਿੰਗੇ ਹੋ ਗਏ ਜੇ ਹੁਣ ਹੁਣ ਤੇ ਤੁਸੀਂ ਅਗਰ ਕੋਈ ਵਧੀਆ ਡਰੈਸ ਸਵਾਣੀ ਏਨਾ ਤੁਹਾਨੂੰ ਹਜ਼ਾਰ ਦੋ ਹਜ਼ਾਰ ਮੀਟਰ ਤੋਂ ਘੱਟ ਕੋਈ ਫੈਬਰਿਕ ਨੀ ਮਿਲਣਾ
ਬਿਲਕੁਲ ਤਾਂ ਹੀ ਅਸੀਂ ਤੇ ਏਧਰ ਨੇਡੇ ਸ਼ੋਪ ਹੈ ਇੱਕ ਉੱਧਰ ਚਲੇ ਜਾਂਦੇ ਆ ਓਧਰ ਮਿਲ ਜਾਂਦਾ ਸਹੀ ਕੱਪੜਾ ਜਿਵੇਂ ਡਿਸਕਾਊਂਟ ਵਗੈ
ਹਾਂਜੀ-ਹਾਂਜੀ ਹਾਂ ਚਲੋ ਤੁਸੀਂ ਜਦੋਂ ਜਾਓਗੇ ਮਾਰਕੀਟ ਦੱਸਨਾ ਲੈ ਕੇ ਆਓਗੇ ਦਿਖਾ ਨਾ ਮੈਨੂੰ ਕਿਹੜੇ ਸੂਟ ਲਿਆਏ ਠੀਕ ਐ
ਹਾਂਜੀ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਓਕੇ ਸਤਿ ਸ਼੍ਰੀ ਅਕਾਲ